ਹੈਲੋ ਸਤਿ ਸ੍ਰੀ ਕਾਲ ਜੀ, ਸਤਿ ਸ਼੍ਰੀ ਕਾਲ ਜੀ ਹੋਰ ਜੀ ਕੀ ਹਾਲ ਚਾਲ ਹੈ ਜੀ।
ਹੋਰ ਵਧੀਆ ਤੁਸੀਂ ਦੱਸੋ ਠੀਕ ਓ?
ਕਰ ਰਹੇ ਸੀ ਹਾਂਜੀ ਹਾਂਜੀ ਵਧੀਆ ਕੀ ਕਰ ਰਹੇ ਸੀ।
ਕੁਛ ਨੀ ਬਸ ਡਿਨਰ ਦੀ ਤਿਆਰੀ ਹੋ ਰਹੀ ਸੀ ਗੀ।
ਡਿਨਰ ਬਨਾ ਲਿਆ।
ਬਨਾਨਾ ਹਜੇ, ਬਨਾਨਾ ਹਜੇ, ਬਨਾਨਾ ਹਜੇ ਬਸ ਰੈਡੀ ਹੋ ਰਿਹਾ ਵਾ ਬਸ ਹਾਂਜੀ ਬਸ ਦਾਲ ਚੌਲ ਬਣਾ ਰੇ ਆ। ਗਰਮੀ ਬਹੁਤ ਏ ਜੀ ਹਮ ਹਾਂ ਬੱਚੇ ਮੰਗਦੇ ਆ ਨਾ ਦਾਲ ਚਾਵਲ ਮੰਗਦੇ ਆ
ਹੂੰ, ਹੂੰ ਦਾਲ ਚਾਵਲ ਸਹੀ ਆ।
ਸਾਰਿਆਂ ਨੂੰ ਪਸੰਦ ਘਰ ਚ ਹਾਂਜੀ।
ਹਾਂਜੀ- ਹਾਂਜੀ ਸਹੀ ਐ ਰੋਟੀ ਗਰਮੀ ਚ ਰੋ
ਨਹੀਂ ਬਹੁਤ ਗਰਮੀ ਵੀ ਤਾਂ ਇੰਨੀ ਹੋਈ ਪਈ ਦੋ ਚਾਰ ਦਿਨ ਦਾ ਤਾਂ ਬਾਲਾ ਈ ਬੁਰਾ ਹਾਲ ਹੋਇਆ ਵਾ ਬੋਤ ਗਰਮੀ ਹੋਈ ਆ ਅੱਜ ਥੋੜ੍ਹਾ ਜਾ ਮੀਂਹ ਆਇਆ ਓਦਰ ਹੁਣ ਸ਼ਾਇਦ ਫੇਰ ਰਾਤ ਨੂੰ ਬਾਰਿਸ਼ ਹੋਏਗੀ ਲੱਗਦਾ ਬੱਦਲ਼ ਹੋਆ ਵਾ ਹਮ
ਹੋਨੀ ਚਾਹੀਦੀ ਬਾਰਿਸ਼ ਰਾਤ ਨੂੰ ਵੀ
ਹਨ ਜੀ ਹਾਂਜੀ ਹੋ ਜੇ ਬੱਸ ਫੇਰ ਅੱਜ ਮੀਂਹ ਪੈ ਜੇ ਕੱਲ੍ਹ ਧੁੱਪ ਨਿਕਲ ਜੇ ਫਿਰ ਜਾਦਾ ਔਖਾ ਹੋ ਜਾਂਦਾ
ਹ ਫੇਰ ਤਾਂ ਹੋਰ ਜਾਦਾ ਗਰਮੀ ਹੋ ਜਾਂਦੀ ਸਰਦੀ ਸਹੀ ਗੱਲ ਹੈ ਘੁੰਮ ਹੁੰਮਸ ਪੈ ਜਾਂਦੀ ਬੋਤ ਜਾ। ਪਹਿਲੇ ਤੋਂ ਜਾਦਾ ਗਰਮੀ ਹੋ ਜਾਂਦੀ ਐ।
ਹਾਂਜੀ
ਗਰਮੀ ਬੋਤ ਜਾਦਾ।
ਮੇਨ ਵੀ
ਏਦਾਂ ਏ ਕਿ ਹਵਾ ਚੱਲਦੀ ਏ ਠੰਢੀ, ਨਾ-ਨਾ ਮੀਂਹ ਨੀ ਪੇਆ। ਕਾਫੀ ਦਿਨ ਹੋਗੇ, ਮੀਂਹ ਪੇਆ ਈ ਨੀ ਸਾਡੇ ਏਧਰ।
ਹਾਂ, ਬਸ ਲੇਟ ਈ ਹੋਰੇ। ਬਾਰਿਸ਼ ਕਈ ਜਗ੍ਹਾ ਕਈ ਜਗ੍ਹਾ ਹੋ ਚੁੱਕੀ ਪੈਲਾਂ, ਕਈ ਜਗ੍ਹਾ ਹੋ ਈਨੀ ਰੀ।
ਹਾਂਜੀ-ਹਾਂਜੀ।
ਹਵਾ ਵੀ ਨੀ ਬਿਲਕੁਲ ਚੱਲਦੀ ਨਾ, ਹਵਾ ਥੋੜ੍ਹੀ ਚੱਲਦੀ ਫੇਰ ਗਰਮੀ ਨੀ ਐਨੀ ਲੱਗਦੀ। ਓਦਾਂ ਥੋੜ੍ਹਾ ਠੰਢਾ ਹੋਇਆ ਵੈਸੇ, ਹੂੰ। ਬਾਰ ਆਣਾ-ਜਾਣਾ ਔਖਾ ਹੋਯਾ ਪੇਆ ਗਰਮੀ 'ਚ।
ਹੂੰ। ਹੁਣੇ ਮੈਂ ਵੀ ਬਜਾਰ ਗਿਆ ਸੀ, ਬਸ ਬੈਠੇ ਆ ਮੋਮੋਸ ਖਾ ਰਹੇ ਸੀ।
ਅੱਛਾ, ਬਸ ਜੀ ਬਸ ਜੀ। ਮੈਨੂੰ ਨੀ ਪਸੰਦ ਮੋਮੋਸ, ਮੈਂ ਨੀ ਖਾਂਦੀ।
ਫਾਸਟ ਫੂਡ ਕੁਛ ਨੀ ਖਾਂਦੇ?
ਖਾ ਲਈਦੇ ਬਰਗਰ ਕਦੇ-ਕਦੇ ਏਨਾਂ ਨੀ, ਕਦੇ-ਕਦੇ ਬਸ।
ਅੱਛਾ-ਅੱਛਾ, ਸਈ ਐ ਨੁਕਸਾਨ ਤੇ ਹੈਈਏ ਏਦਾ। ਚੀਜਾਂ ਦਾ।
ਹੂੰ, ਮੈਨੂੰ ਤੇ ਏ ਲੁੱਕ ਜੀ ਨੀ ਜੇੜੇ ਫਰਾਈ ਤਾਂ ਠੀਕ ਲਏ ਥੋੜੇ ਬੋ ਤੇ ਇੱਕ ਡੇਢ ਖਾਧੇ ਐ। ਤੇ ਦੂਸਰੇ ਬੋਏਲ ਦੀ ਤਾਂ ਮੈਨੂੰ ਏ ਲੁੱਕ ਹੀ ਨੀ ਪਸੰਦ ਆਦੇ। ਹਾਂ, ਸਟੀਮ ਦੇ ਜੇੜੇ। ਨਈਂ, ਖਾਣੇ ਵੀ ਲੁੱਕ ਅੱਛੀ ਲੱਗੀ ਨਾ ਖਾਣ ਆਲੀ ਚੀਜ ਦੀ ਫੇਰ ਤਾ ਵਧੀਆ ਲੱਗਦੈ, ਕੋਈ ਅੱਖਾਂ ਨੂੰ ਨੀ ਕੈਂਦੇ ਨੀ ਹੁੰਦੇ ਏ ਦੀ ਕੋਈ ਕਹਾਵਤ ਹੁੰਦੀ ਆ ਅੱਖਾਂ ਨੇ ਖਾਧਾ? ਤੇ ਏਦੇ ਕੁਛ ਕੈਂਦੇ ਜੋ ਅੱਖਾਂ ਤੋਂ ਆਪਣੇ ਵਧੀਆ ਲੱਗੀ, ਲੁੱਕ ਵਧੀਆ ਲੱਗੀ ਚੀਜ ਖਾਣ ਤਾਂ ਵਧੀਆ ਲੱਗਦਾ ਵਾ।
ਨਈਂ ਵਧੀਆਂ ਲੱਗਦੀ ਹੁਨ, ਸੁੱਟਦਾ ਮੈਂ ਏਨਾਂ ਨੂੰ ਚੱਕ ਕੇ?
ਨਈਂ, ਤੁਸੀਂ ਤੁਆਨੂੰ ਪਸੰਦ ਤੁਸੀਂ ਖਾਓ, ਏਦਾਂ ਦੀ ਗੱਲ ਥੋੜ੍ਹਾ ਵੇ। ਹਾਂ, ਜਿੰਨੇ ਦੀ ਅਪਨੀ-ਅਪਨੀ ਵੀ ਚੋਇਸ ਹੁੰਦੀ ਐ, ਤਾਨੂੰ ਪਸੰਦ ਖਾਓ। ਹਾਂ, ਵੈਸੇ ਅੱਜ-ਕੱਲ ਬੋਤ ਸਾਰੇ ਖਾ ਰੇਆ, ਹਾਂ।
ਹੂੰ, ਬ ਬਰਗਰ ਲੈਣ, ਮੈਂ ਗਿਆ ਸੀ ਬਾਜਾਰ ਵਿੱਚ ਮੈਂ ਕਾ ਕੁਛ ਲੈ ਕੇ ਆਣਾ ਖਾਣ ਦਾ, ਫੇਰ ਬਰਗਰ ਲਿਆ ਤੇ ਨਾਲ ਮੈਂ ਕੇਆ ਮੋਮੋਸ ਵੀ ਪੈਕ ਕਰਾ ਲੈਂਣੇ ਆ। ਅਪਨਾ ਰਾਮ ਨਾਲ ਬੈਠ ਕੇ ਖਾਵਾਂਗਾ, ਹਾਂਜੀ।
ਠੀਕ ਚਲੋ ਵਧੀਆ ਹੁਨਾ ਹਾਂ, ਬੱਚੇ ਪਸੰਦ ਕਰਦੇ ਬੱਚੇ ਮੰਗਵਾ ਲੈਂਦੇ ਆ। ਮੈਂ ਤਾਂ ਬੋਤ ਘੱਟ ਅ ਓਨਾਂ ਨੂੰ ਡਿਮਾਂਡ ਕਰਦੀ ਆ ਅਪਨੀ ਮਰਜ਼ੀ ਨਾਲ। ਏਨਾਂ ਨੂੰ ਸਗੋਂ ਪਸੰਦ ਆ ਫਾਸਟ ਫੂਡ। ਓ ਫੇਰ ਅਪਨੀ ਮਰਜ਼ੀ ਨਾਲ ਲੈ ਆਣਗੇ ਵੈਸੇ ਜਾਦਾਤਰ ਮੈਂ ਰੋਟੀ ਖਾਧੀ ਹੁੰਦੀ ਓਦੋ ਲੈਕੇ ਕੇ ਆਣਗੇ। ਮੈਂ ਕੇਆ ਪੈਲਾਂ ਲਿਆ ਕਰੋ, ਫੇਰ ਰੋਟੀ ਰੋਟੀ ਖਾ ਕੇ ਨੀ ਮੈਂ ਕੁਛ ਖਾਂਦੀ। ਰੋਟੀ ਖਾ ਲਈ, ਫੇਰ ਨੀ ਕੁਛ ਖਾਣ ਦਾ ਮਨ ਕਰਦਾ।
ਓ ਫੇਰ ਨੀ ਹੁੰਦਾ ਖਾਣ ਦਾ ਮਨ, ਸਈ ਗੱਲ ਐ।
ਹਾਂਜੀ। ਨਾ ਖਾਧੀ ਫੇਰ ਬੰਦਾ ਚੱਲੋ ਕੈਂਦਾ ਰੋਟੀ ਨੀ ਬਣਾਦੇ ਖਾ ਲਿਆ ਕਰ ਫਾਸਟ ਫੂਡ ਕੋਈ ਗੱਲ ਨੀ।
ਸਈ ਗੱਲ ਐ, ਹੋਰ ਕਿੱਦਾਂ ਦਾ ਰਿਹਾ ਅੱਜ ਦਾ ਦਿਨ? ਨਾ-ਨਾ ਰੱਖ ਕੇ ਤਾਂ ਖਰਾਬ ਹੋ ਜਾਂਦਾ, ਬਹੋਤ ਬੀਜੀ?
ਬੋਤ ਬੀਜੀ। ਸੰਡੇ ਬੋਤ ਬੀਜੀ ਹੁੰਦਾ ਸੰਡੇ ਕਿਉਂਕਿ ਗੈਸਟ ਕੋਈ ਨਾ ਕੋਈ ਆਏ ਰੈਂਦੇ ਆ।
ਅੱਛਾ, ਗੈਸਟ ਆਏ ਸੀ ਠੀਕੈ-ਠੀਕੈ-ਠੀਕੈ।
ਬੱਚੇ ਵੀ ਘਰ ਹੁੰਦੇ ਆ ਫਿਰ। ਸਾਰਾ ਦਿਨ ਬਿਜੀ ਰਹਿਦੇ ਆ। ਹਾਂਜੀ ਆਅ ਲੱਗਿਆ ਹੋਆ ਅੱਜ।
ਸੰਡੇ ਸੰਡੇ ਨੂੰ
ਘੁੰਮਣ ਅ ਕ ਚਲੇ ਜਾਈਦੇ, ਜਦੋਂ ਕੋਈ ਨਾ ਆਏ ਗੈਸਟ ਫਿਰ ਤਾਂ ਚਲੇ ਜਾਈਦਾ। ਜੇ ਕਦੇ ਕੋਈ ਆ ਗਿਆ, ਫਿਰ ਕਿੱਥੇ ਜਾਣਾ। ਫਿਰ ਅਗਲੇ ਤਾਂ ਆਪਣੇ ਕੋਲ ਆਏ ਆ, ਫਿਰ ਆਪਾਂ ਕਿੱਥੇ ਜਾਵਾਂਗੇ। ਨਹੀਂ ਸਹੀ ਲੱਗਦਾ ਹੈਗਾ ਹਾਂ। ਉਹਨਾਂ ਨਾਲ ਕਈ ਵਾਰ ਕਈ ਵਾਰ ਬਾਅ ਆ ਜਾਂਦੀ, ਫਿਰ ਭਤੀਜਾ ਭਤੀਜੀ ਮੇਰੇ ਆ ਜਾਂਦੇ ਆ। ਫਿਰ ਉਹਨਾਂ ਦੇ ਸਾਡੇ ਇਧਰ ਗਊਸ਼ਾਲਾ ਨਾਲ ਹੈਗੇ ਆ। ਉੱਧਰ ਮੈਂ ਇਹਨਾਂ ਨੂੰ ਘੁਮਾਉਣ ਲੈ ਜਾਨੀ ਹੁੰਨੀ ਆ, ਬੱਚੇ ਬਹੁਤ ਖੁਸ਼ ਹੁੰਦੇ ਉੱਥੇ ਜਾ ਕੇ। ਬਹੁਤ ਵਧੀਆ ਵ੍ਰਿੰਦਾਵਨ ਟਾਈਪ ਆ, ਤੇ ਵ੍ਰਿੰਦਾਵਨ ਨਾ ਸੇਮ ਏਦਾਂ ਹੀ ਆ। ਏਦਾਂ ਦਾ ਬਿਲਕੁਲ ਨਾਲੇ ਵਧੀਆ ਵਾ। ਜਨਮ ਅਸ਼ਟਮੀ ਦਾ ਤਾਂ ਬਹੁਤ ਰਸ਼ ਹੁੰਦਾ। ਹੁਣ ਜਨਮ ਅਸ਼ਟਮੀ ਆ ਜਾਣੀ ਅਗਸਤ 'ਚ ਬਹੁਤ ਰਸ਼ ਹੁੰਦਾ ਉੱਥੇ ਤਾ। ਬਿਲਕੁਲ ਇੱਕ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਹੁੰਦੀ। ਮੈਂ ਤਾਂ ਬੱਚਿਆਂ ਨੂੰ ਜਲਦੀ ਜਲਦੀ ਲੈ ਕੇ ਘੁਮਾ ਲਿਆਇਦਾ ਹੁੰਦਾ ਟਾਈਮ ਨਾਲ। ਅੱਠ ਨੌ ਵਜੇ ਆ ਜਾਈਦਾ। ਨਹੀ ਤਾਂ ਲੋਕੀ ਬਾਰਾਂ ਇੱਕ ਵਜੇ ਜਾਂਦੇ ਆ ਨਾ ਅਹ ਜਨਮ ਅਸ਼ਟਮੀ ਮ ਦੇ ਟਾਈਮ ਤੇ। ਉਸ ਟਾਈਮ ਨੀ ਜਾਇਆ ਜਾਂਦਾ। ਗਰਮੀ ਵੀ ਉਸ ਦਿਨ ਬਹੁਤ ਹੁੰਦੀ ਵੈਸੇ ਵੀ ਪਿਛਲੀ ਵਾਰ ਤਾਂ ਬਹੁਤ ਹਨੇਰੀ ਤੂਫਾਨ ਆ ਗਿਆ ਸੀ।
ਹਾਂ, ਪਿਛਲੀ ਵਾਰੀ ਬਰਸਾਤ ਆਈ ਸੀ।
ਹਾਂਜੀ, ਉਹ ਅਸੀਂ ਘਰੇ ਈ ਆਏ ਸੀ ਅਸੀਂ ਗਿਆਰਾਂ ਵਜੇ। ਅਸੀਂ ਅੰਦਰ ਹੀ ਬੜੇ ਸੀ। ਉਹਦੇ ਨਾਲ ਹੀ ਇੱਥੇ ਇੰਨਾ ਉਹ ਸਟੇਜ ਵਗੈਰਾ ਵੀ ਗਿਰ ਗਿਆ ਸੀ ਉੱਧਰ ਕਹਿ ਰਹੇ ਬਹੁਤ ਤੁਫਾਨ ਆਇਆ ਸੀ। ਬਹੁ ਨੁਕਸਾਨ ਹੋਇਆ ਸੀ। ਹਮ ਮੌਸਮ ਦਾ ਪਤਾ ਨੀ ਨਾ ਲੱਗਦਾ ਵਾ। ਕਦ ਚੇਂਜ ਹੋ ਜਾਂਦਾ।
ਸਹੀ ਗੱਲ ਹੈ।
ਹੋਰ ਤੁਸੀਂ ਦੱਸੋ?
ਬਸ ਬੈਠੇ ਹਾਂ। ਦੇਖਦੇ ਹਾਂ ਸਾਡਾ ਵੀ ਦਿਨ ਐਦਾ ਹੀ ਚਲਾ ਗਿਆ ਬਸ ਅੱਜ ਦਾ।
ਏਦੀ ਘੁੰਮਣ
ਨਹੀਂ ਜਯੇਦਾ ਏ
ਅੱਛਾ ਜੀ
ਲੇਕਿਨ ਅ ਹੁਣ ਨੀ ਗਏ ਅੱਜ ਨੀ ਗਏ ਪਹਿਲਾਂ ਸੰਡੇ ਆ। ਹਮ ਬੈਠੇ ਰਹੇ ਸਾਰੇ
ਚੱਲੋ ਵਧੀਆ ਜਦ ਟਾਈਮ ਮਿਲੇ ਚੱਲ ਜਾਣਾ ਚਾਹੀਦਾ। ਮੋਸਮ ਵੀ ਸਹੀ ਹੋਵੇ ਨਾ ਫਿਰ ਸਹੀ ਦਾ। ਹਾ
ਸੈਲ ਵਾਸਤੇ
ਬਸ ਮੈਰਿਡ ਲਾਈਫ ਤੇ ਇੱਦਾਂ ਦੀ ਜੇ ਬੱਚਿਆਂ ਦੇ ਨਾਲ ਬੱਚਿਆਂ ਦਾ ਮਨ ਆ ਤੇ ਜਾਓ ਮੈਂ ਨਹੀਂ ਤਾਂ ਨਹੀਂ ਬੱਚਿਆ ਹੁੰਦਾ ਈ ਆ ਹਮੇਸ਼ਾ ਬਟ ਆਪਣਾ ਵੀ ਦੇਖਣਾ ਪੈਂਦਾ ਘਰ ਦੇ ਘਰ ਦੇ ਕੰਮ ਕੋਈ ਆਇਆ ਗਿਆ ਸਾਰਾ ਦੇਖਣਾ ਪੈਂਦਾ ਸੀ ਡੇਲੀ ਰੂਟੀਨ
ਹਾਂਜੀ ਹਾਂਜੀ
ਜ਼ਿਆਦਾ ਹੀ ਨੀ ਇੰਨਾ ਉਹ ਕੀਤਾ ਹੈ ਵੀ ਡੇਲੀ ਜਾਂ ਹਰ ਵੀਕ ਜਾਣਾ ਈ ਜਾਣਾ ਟਾਈਮ ਮਿਲਜੇ ਤੇ ਵੀ ਠੀਕ ਆ ਨਹੀਂ ਹਾਂਜੀ ਛੁੱਟੀ ਹੁੰਦੀ ਫੇਰ ਲੈ ਜਾਂਦੇ ਬਜ਼ਾਰ ਹਾਂ, ਇਹਨਾਂ ਲਈ ਵੈਸੇ ਚੱਲਜੀਦੇ, ਲੈ ਜਾਂਦੇ ਆ। ਹਾਂ ਵੀ ਕੱਲੀ ਚਲਜੀ ਦਾ, ਹਾਂਜੀ। ਜਾਂ ਫਿਰ ਉਹ ਗਲੀ 'ਚ ਵੀ ਹ ਫਰੈਂਡਸ ਉਹਨਾਂ ਨਾਲ ਚਲਜੀ ਦਾ, ਹਾਂਜੀ। ਲੋਕਲ ਮਾਰਕੀਟ ਚੱਲਜੀ ਦਾ। ਹਾਂਜੀ। ਹਮ
ਊ ਜਾਂਦੇ ਹੋਣੇ ਓ।
ਹਾਂ, ਸਬਜ਼ੀ ਦਾ ਅੱਜ-ਕਲ੍ਹ ਤੁਹਾਨੂੰ ਪਤਾ ਈ। ਘਰਾਂ 'ਚ, ਗਲ਼ੀਆਂ 'ਚ ਈ ਬਹੁਤ ਆਂਦੇ ਆ। ਘੱਟ-ਵੱਧ ਹਾਂ। ਹਾਂ, ਬਸ ਜ਼ਿਆਦਾ ਇਹ ਹੁੰਦਾ ਆਲੂ, ਪਿਆਜ਼ ਦਾ ਹੁੰਦਾ। ਬਸ ਉਹ ਲੈ ਲਈਦੇ ਆ ਕੱਠੇ। ਬਾਕੀ ਸਬਜ਼ੀ ਤਾਂ ਡੇਲੀ ਲੈ ਲਈਦਾ। ਇੰਨੀ ਸਟੋਰੇਜ ਕਰਕੇ ਵੀ ਕਈ ਵਾਰ ਨੀ, ਨਹੀਂ ਮੌਸ ਹੁੰਦੀ ਏਦਾਂ ਦਾ ਨਾ। ਗਰਮੀ ਬਹੁਤ ਆ ੲੈਨੀ ਸਟੋਰੇਜ ਵੀ ਨੀ ਕੀਤੀ ਜਾਂਦੀ। ਓਈ ਫਰੈਸ਼ ਈ ਲੈਲੋ ਥੋੜੀ। ਥੋੜ੍ਹੀ ਚੀਜ਼ ਲੈਲੋ, ਥੋੜੀ ਖਾ ਲੋ, ਫਿਲਹਾਲ ਓ।
ਆਂ ਸਹੀ ਐ। ਜ਼ਿਆਦਾ ਲੋਗੇ ਤਾਂ ਖ਼ਰਾਬ ਹੋਏਗੀ, ਸਹੀ ਗੱਲ ਐ। ਉਤਨੀ ਬਣਾਏ ਬੰਦਾ ਜਿਤਨੀ ਖਾ ਸ ਕਹਿਦੇ ਨ ਫੂਡ ਵੇਸਟ ਨੀ ਕਰਨਾ ਚਾਹੀਦਾ।
ਸਹੀ ਗੱਲ ਆ। ਹੋਰ ਮੈਂ ਤਾਂ ਜੇ ਬੱਚੇ ਹੁੰਦਾ ਸਵੇਰੇ ਰੋਟੀ ਵਗੈਰਾ ਨਹੀਂ ਖਾਂਦੇ। ਦਾਲ ਵਗੈਰਾ, ਸਬਜ਼ੀ ਫਿਰ ਮੈਂ ਉਹ ਆਟੇ 'ਚ ਪਾ ਕੇ ਗੁੰਨ ਦੇਨੀ, ਫਿਰ ਖਾ ਲੈਂਦੇ ਸਾਰੇ। ਪਹਿਲਾਂ ਉਦਾਂ ਨਖ਼ਰੇ ਕਰਨਗੇ। ਆਹ ਨੀ ਖਾਣਾ, ਆਹ ਨੀ ਖਾਣਾ। ਫੇਰ ਉਚ ਹੋਰ ਹੁਣ, ਮਸਾਲੇ ਵਗੈਰਾ ਪਾ ਕੇ ਬਣਾਦੂੰ ਨੀ ਫਿਰ ਸਾਰੇ ਮੰਗਦੇ ਆ। ਫਿਰ ਕਹਿਣਗੇ ਸਬਜ਼ੀ ਕਿੱਥੇ ਗਈ। ਮੈਂ ਕਿਹਾ ਸਬਜ਼ੀ ਤੇ ਤੁਸੀਂ ਖਾ ਗੇ। ਹਜੇ ਵੀ ਏਡੇ ਗੰਦੇ ਆ। ਐ, ਇਹਨਾਂ ਨੂੰ ਮਿੱਸੀ ਰੋਟੀ ਬਹੁਤ ਪਸੰਦ ਤਾਂ ਫਿਰ ਮੈਂ ਉਹ ਬਣਾਦੂੰਗੀ। ਰਾਤੀ ਦਾਲ ਨੂੰ ਬਹੁਤ ਨਖ਼ਰੇ ਕਰਨਗੇ। ਦਾਲ ਨੀ ਖਾਣੀ ਮੈ ਆਂਗੂ, ਚਲੋ ਠੀਕ ਐ, ਇੱਕ ਟੈਂਮ ਖਾ ਲੋ। ਇੱਕ ਟੈਂਮ ਖਾਧੀ ਜਾਂਦੀ ਵੈਸੇ ਦਾਲ। ਦੋ ਟੈਂਮ ਨੀ ਖਾਧੀ ਜਾਂਦੀ। ਤਾਜ਼ੀ-ਤਾਜ਼ੀ। ਦੂਸਰੇ ਟਾਈਮ, ਹਾਂਜੀ। ਫੇਰ ਦੂਸਰੇ ਟਾਈਮ ਫਰੂਟ ਦਾ ਸੀਜਨ ਆ। ਫਰੂਟ ਖਾ ਲੀ ਦੇ ਬਸ ਆਹੋ।
ਸਾਰੇ ਈ ਖਾ ਲਈ ਦੇ ਹੈਂ। ਫੇਵਰੇਟ
ਹਾਂ ਬਸ, ਫੇਵਰੇਟ ਤਾਂ ਮਿਨੂੰ ਅਮਰੂਦ ਪਸੰਦ ਐ, ਹਾਂਜੀ। ਅਮਰੂਦ ਮੈ ਨਾ ਬਹੁਤ ਪਸੰਦ ਐ ਮਿਨੂੰ। ਮੈਂਗੋ ਵੀ ਠੀਕ ਐ। ਹਾਂ। ਬਟ, ਗਰਮੀ 'ਚ ਜ਼ਿਆਦਾ ਵੀ ਨੀ
ਮੈਂਗੋ ਖਾ ਲੈਂਦੇ ਓ ਤੁਸੀਂ?
ਹਾਂਜੀ।
ਅੱਛਾ ਜੀ, ਮੈਂ ਨੀ ਖਾਂਦਾ।
ਅੱਛਾ।
ਹਮ, ਬਹੁ ਓਦਾਂ ਈ ਪਤਾ ਕੀ ਚੱਕਰ ਐ। ਉਹਨੂੰ ਨਾ ਮਤਲਬ ਕਿ, ਪਹਿਲੇ ਮੈਂ ਖਾਂਦਾ ਸੀ ਬਹੁਤ ਜ਼ਿਆਦਾ। ਇੱਕ ਤਾਂ ਉਹਨੂੰ ਖਾਓ, ਇੱਕ ਤਾਂ ਹੱਥ ਗੰਦੇ ਹੁੰਦੇ ਨੇ।
ਤੇ ਹੋਰ ਕੀ ਸਿੱਧਾ ਈ ਫਿਰ ਏਦਾ ਈ ਤੋਂ ਫੇਰ ਹ ਮਿਹਨਤ ਤੋ ਥੋੜੀ ਕਰਨੀ ਪਏਗੀ ਨਾ।
ਨਾ-ਨਾ-ਨਾ-ਨਾ। ਉਸ ਚੀਜ਼ ਤੋਂ ਗੁੱਸਾ ਆਂਦਾ। ਉਸ ਕਰਕੇ ਮੈਂ ਅੰਬ ਖਾਂਦਾ ਈ ਨੀ।
ਆਹ ਹੁੰਦਾ ਵਾ। ਇਹ-ਇਹ ਗੱਲ ਤੋਂ ਤਾਂ ਮੈਂ ਵੀ ਇਰੀਟੇਟ ਜਹੀ ਹੁੰਨੀ ਕਈ ਵਾਰ ਵੇ ਏਦਾ ਫਿਰ, ਕਈ ਵਾਰ ਪੀਸ ਕੱਟ ਕੇ ਨਾ। 'ਤੇ ਫੇਰ ਵੀ ਤਾਂ ਹਾਂ-ਹਾ ਅੱਛਾ।
ਕੇ ਵੀ ਖਾਓ। ਤਾਂ ਵੀ ਮੂੰਹ ਗੰਦਾ ਹੁੰਦਾ, ਬਾਕੀ ਫਰੂਟ ਸਈ ਹੈਗੇ ਨੇ। ਅੰਗੂਰ ਲੈਲੋ ਹੋਰ ਜਿਹੜੀ ਚੀਜ਼ ਹੈਗੀ ਐਂ, ਤੁਸੀਂ ਕੱਟ ਕੇ ਆਰਾਮ ਨਾ ਖਾ ਸਕਦੇ ਓ ਅੰਬ ਹੈਗਾ ਇਕ ਐਸਾ ਐਸਾ ਫਰੂਟ ਹੈਗਾ ਤੁਸੀਂ ਮੂੰਹ ਨਾਲ ਵੀ ਖਾਓਗੇ, ਨਾ ਤੇ ਤੁਹਾਡਾ ਮੂੰਹ ਵੀ ਗੰਦਾ ਹੋਏਗਾ ਪੂਰਾ। ਹੱਥ ਤੇ ਹੋਣਗੇ- ਹੋਣਗੇ ਇਸ ਚੀਜ਼ ਤੋਂ ਮੈਨੂੰ ਥੋੜਾ ਜਾ ਨਾ ਓ ਹੁੰਦਾ ਐ। ਐਹ ਚੀਜ਼ ਅੱਛੀ ਨੀ ਲੱਗਦੀ, ਮੈਨੂੰ ਸਹੀ ਗੱਲ ਆ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ।
ਹਾਂ ਘਰੇ ਬੱਚੇ ਖਾਂਦੇ ਨੇ, ਫਿਰ ਏਦਾਂ ਈ ਕਰਦੇ ਬੈੱਡਸ਼ੀਟ ਲਬੇੜਦੇਣਗੇ, ਕੱਪੜੇ ਕਰ ਦੇਣਗੇ। ਕਦੇ ਮੈਂ ਬੇਟੀ ਬਿੱਬ ਲਗਾਉਂਗੀ ਕਈ ਫਿਰ ਤੇ ਕੱਪੜਾ ਵਿਛਾਉਂਗੀ ਕੋਈ ਪੁਰਾਣਾ ਬਿਸਤਰਾ ਖ਼ਰਾਬ ਨਾ ਕਰੇ ਓ। ਬਟ ਫੇਰ ਵੀ ਹੋ ਜਾਂਦਾ ਵਾ।
ਹੋ ਜਾਂਦਾ ਬਿਲਕੁਲ ਹੋ ਜਾਂਦਾ, ਮੇਰਾ ਫਰੈਂਡ ਏ ਉਨੇ ਪਿੱਛੇ -ਲੇ ਮਤਲਬ ਕਿ ਨੌ ਤਾਰੀਕ ਨੂੰ ਆਇਆ ਸੀ, ਸ਼ਾਇਦ ਉਹ ਤੇ ਅੰਬ ਦਾ ਪੋ ਲੈ ਕੇ ਆਇਆ ਸੀ ਪੇਟੀ ਪੂਰੀ ਅੰਬ ਦੀ, ਉਨੇ ਫੋਨ ਕੀਤ ਤੇ ਕਹਿੰਦਾ ਵੀਰੇ ਬੱਸ ਸਟੈਂਡ ਤੇ ਖੜਾ, ਆ ਗਿਆ। ਮੈਂ ਚਲਾ ਗਿਆ ਮਿਲਿਆ ਜੀ। ਕਹਿੰਦਾ ਲੈ ਤੇਰੇ ਵਾਸਤੇ ਲੈ ਕੇ ਆਇਆ, ਮੈਂ ਕਿਹਾ ਇਹ ਕੀ ਆ ਬਈ ਕਹਿੰਦਾ ਅੰਬ, ਮੈਂ ਕਿਹਾ ਵਾਪਸ ਲੈ ਜਾ ਕਹਿੰਦਾ ਕਿਉਂ ਮੈਂ ਕਿਹਾ ਮੈ ਖਾਂਦਾ ਨੀ, ਕਹਿੰਦਾ ਘਰਦੇ ਤੇ ਖਾਂਦੇ ਨੇ। ਮੈਂ ਕਿਹਾਂ ਹਾ ਘਰਦੇ ਖਾਂਦੇ ਨੇ ਕਹਿੰਦਾ ਬਸ ਲੈ ਜਾ ਫੇਰ ਐਨੂੰ, ਮੈਂ ਲੈ ਕੇ ਆਇਆ ਮੈਂ ਉਸ ਦੱਸ ਕਿੱਲੋ ਅੰਬ ਮਿਲ਼ੇ ਸੀ‌ ਉਹਦੇ ਚ ਪੇਟੀ ਚ, ਮੈਂ ਇੱਕ ਵੀ ਅੰਬ ਖਾਂ ਕੇ ਨੀ ਦੇਖਿਆ।
ਅੱਛਾ ਜੀ, ਨਹੀਂ ਓਦਾਂ ਤਾਂ ਵਧੀਆ ਬਟ ਆਹੀ ਹਾ ਇਸ ਗੱਲ ਤੇ ਥੋੜਾ ਹੁੰਦਾ‌ ਏ ਇਰੀਟੇਸ਼ਨ ਜਿਹੜੇ ਵੀ ਹੱਥ ਖਰਾਬ ਹੋ ਜਾਂਦੇ ਆ, ਬਾਹਰ ਤਾਂ ਵੈਸੇ ਵੀ ਬੰਦਾ ਘਰ ਚ ਤੇ ਆਪਾਂ ਚਲੋ। ਖਾ ਵੀ ਲਵਾਂਗੇ, ਕੱਲੇ ਆਂ ਘਰ ਚ ਜਿੱਦਾਂ ਮਰਜੀ ਬਾਹਰ ਤਾਂ ਵੈਸੇ ਸੇ ਔਖਾ ਲੱਗੂ, ਔਖਾ ਲੱਗੂਗਾ। ਹਾਂ, ਮੇਰੇ ਬੱਚਿਆਂ ਨੂੰ ਬਹੁ ਪਸੰਦ ਆ ਮੇਰੇ ਹਾਂ, ਗਲੱਵਸ ਪਾਲਿਆ ਕਰੋ।
ਚਲੋ ਗਲੱਬਸ ਪਾਂ ਲਿਆ ਕਰੋ।
ਗਲਬਸ ਪਾਏ ਹੋਣ, ਹਾਂਜੀ।
ਮੈਂ ਕਿਹਾ ਤੁਆਡੀ ਗੱਲ ਵੀ ਸਈ ਏ, ਵੈਸੇ ਗਲੱਬਸ ਪਾਂ ਲਿਆ ਕਰੋ ਨਾ।
ਹਾਂ ਸਹੀ ਆ, ਹੋਰ ਗਲਵਸ ਪਾਲੋ ਵੈਪਨ। ਕੁੱਛ ਵੀ ਏਦਾ ਤਾਂ ਕੁਛ ਕਰ ਲੋ, ਫੇਰ ਬਸ ਮੂ ਤਾਂ ਫੇਰ ਹੋਊਗਾ ਈ, ਮੂੰਹ ਤਾਂ ਆਪਾਂ ਰੋਟੀ ਵੀ ਖਾਂਦੇ ਤਾਂ ਵੀ ਆਪਾਂ ਵਾਸ਼ ਕਰਦੇ ਈ ਆ, ਹੈਂਡ ਵਾਸ਼ ਕਰਦੇ ਹਾਂ।
ਨਹੀਂ ਉਹ ਤਾਂ ਗੱਲ ਹੋਰ ਹੋਗੀ, ਉਹ ਤਾਂ ਗੱਲ ਹੋਰ ਹੋਗੀ। ਤੇ ਤੁਸੀਂ ਅੰਮ ਦੇ ਹੱਥ ਗੰਦ ਕੀਤੇ ਹੋਏ ਹੋਰ ਹੁੰਦੇ ਨੇ, ਰੋਟੀ ਖਾਣ ਕੁਛ ਹੋਰ ਖਾ ਕੇ ਤੇ ਗੰਦੇ ਹੋਰ ਹੁੰਦੇ ਨੇ।
ਹਾਂਜੀ ਸਹੀ ਗੱਲ ਆਂ, ਇਹੀ ਤਾਂ ਹੁੰਦਾ ਵਾ ਹਾਂਜੀ- ਹਾਂਜੀ।
ਚੀਜ਼ ਖਾਓ ਤੁਹਾਡੇ ਹੱਥ ਦੂਸਰੇ ਤਰੀਕੇ ਨਾਲ ਗੰਦੇ ਹੋਣਗੇ, ਜੇ ਤੁਸੀਂ ਅੰਬ ਖਾਓਗੇ ਫੇਰ ਕੀ ਹੋਏਗਾ। ਪੂਰੇ ਹੱਥ ਪੀਲੇ, ਠੀਕ ਏ ਉਸ ਤੋਂ ਬਾਅਦ ਪਾਨੀ ਟਪਕਦਾ ਰਏਗਾ ਮਿੱਠੇ ਹੋ ਜਾਣੇਂ
ਹਾਂਜੀ, ਚਲੋ ਹਾਂਜੀ, ਹਾਂਜੀ ਠੀਕ ਐ ਜੀ ਚਲੋ। ਠੀਕ ਏ ਵਧੀਆ ਲੱਗਿਆ ਤੁਆਡੇ ਨਾਲ ਗੱਲ ਕਰਕੇ, ਓਕੇ ਜੀ ਸਾਸਰੀ ਕਾਲ।